ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਹੋਰ
ਹਾਂਜੀ ਮੈਂ ਵਧੀਆ ਤੁਸੀਂ ਠੀਕ ਹੋ
ਮੈਂ ਠੀਕ ਹਾਂ ਹੋਰ ਕੀ ਕਰਦੇ ਪਏ ਸੀ
ਬਸ ਕੁਛ ਨੀ ਅ ਬੈਠੀ ਹੋਈ ਸੀ ਫ੍ਰਰੀ ਆਂ ਹਾਂ ਬਸ ਬੈਠੇ ਹੀ ਰਹਿੰਦੇ ਹਾਂ
ਹਾਂ ਛੁੱਟੀਆਂ ਚ ਪੈ ਗਈਆਂ ਆ ਤੁਹਾਡੀਆਂ
ਹਮ ਹਾਂਜੀ ਹਾਂਜੀ
ਫ ਟਾਈਮ ਪਾਸ ਕਿਵੇਂ ਹੁੰਦਾ ਪਿਆ?
ਕੁਛ ਨਹੀਂ ਨਹੀਂ ਹਜੇ ਫਿਲਹਾਲ ਕਿੱਥੇ ਹੀ ਜਿਵੇਂ ਹੁਣ ਐਡਮਿਸ਼ਨ ਵਗੈਰਾ ਸਭ ਦੇਖਣਾ ਹੈ ਕਾਲਜ ਦਾ ਅੱਗੇ
ਹਾਂ ਹਾਂ ਤੁਹਾਡੇ ਕੋਲ ਹੀ ਜਾ ਕੇ ਨਾ ਸਟਾਰਟ ਅੱਛਾ ਅੱਛਾ ਠੀਕ ਹੈ
ਆਂ
ਅੱਛਾ ਅੱਛਾ ਤੇ ਨਾਨੀ ਘਰ ਨੀ ਆਏ ਤੁਸੀਂ ਫਿਰ?
ਆ ਨਈ ਹੁਣ ਆਵਾਂਗੀ।
ਅੱਛਾ-ਅੱਛਾ ਠੀਕ ਐ
ਮੈ ਲੇ ਆਵਾਂਗੇ ਹੁਨ
ਹਾਂ ਤੇ ਆ ਨਾ ਫੇਰ ਅਸੀਂ ਚੱਲਾਂ ਗੇ ਕਿੱਥੇ ਘੁੰਮਣ
ਹਾਂ-ਹਾਂ ਜ਼ਰੂਰ-ਜ਼ਰੂਰ
ਹੂੰ ਕਿੱਥੇ ਚੱਲਾਂਗੇ ਪਲੈਨ ਪਲੈਨਿੰਗ ਕਰ ਲੈਂਨੇ ਆ ਹੂਨੇ ਹੀ
ਗਰਮੀ ਤੇ ਇੰਨੀ ਹੋਈ ਦੀ ਏ ਵੋਟਰ ਪਾਰਕ ਚੱਲਾਂਗੇ
ਹਾਂ ਵਾਟਰ ਪਾਰਕ ਜਾ ਕੇ ਕਿਊ ਕਿ ਸਭ ਜਗ੍ਹਾ ਤੇ ਜਿਵੇਂ ਲਿਆਵਾਂਗੇ ਉਥੇ ਰਸ਼ ਬਹੁਤ ਹੈ ਕਿਉਂਕਿ ਸਭ ਦੀ ਛੁੱਟੀਆਂ ਐ ਨਾ ਤੇ ਸਭ ਕਹਿੰਦੇ ਦੇ ਨੇ ਵੀ ਅਸੀਂ ਜਾਈਏ ਉੱਥੇ ਉਹ ਫੇਰ ਏਡਾ ਟ੍ਰੈਫਿਕ ਹੋਇਆ ਹੁੰਦਾ ਐ ਤੇ ਇੱਥੇ ਤਾਂ ਇੱਥੇ ਹੈਗਾ ਏ ਹਾਂ ਇੱਥੇ ਹੈਗਾ ਏ ਵੋਟਰ ਪਾਰਕ ਹਾਂ ਇੱਥੇ ਦੋ ਨੇ ਇੱਕ ਤੇ ਨੇੜੇ ਹੀ ਹੈਗਾ
ਅੱਛਾ।
ਹਾਂ ਇੱਕ ਥੋੜਾ ਦੂਰ ਹੈਗਾ ਐ ਤੇ ਉੱਥੇ ਚੱਲਾਂਗੇ
ਹਾਂ-ਹਾਂ ਵੋਟਰ ਪਾਰਕ ਚੱਲਾਂਗੇ ਕਿਉਂਕਿ ਇੱਥੇ ਮਜ਼ਾ ਵੀ ਆਏਗਾ ਕਿਉਂਕਿ ਗਰਮੀ ਦਾ ਮੌਸਮ ਏ ਉੱਥੇ ਮਜ਼ਾ ਵੀ ਆਏਗਾ ਨਾਲੇ ਅਗਰ ਹਿਲ ਸਟੇਨ ਜਾਂਦੇ ਆ ਤੇ ਇਨਾ ਰਸ਼, ਜਾਂਦੇ ਜਾਂਦੇ ਹੀ ਦੋ ਤਿੰਨ ਲੱਗ ਜਾਏਗੇ ਫਿਰ ਕੁਛ ਮਜਾ ਵੀ ਨਹੀ ਆਏਗਾ।
ਹਾਂ- ਇਹੀ ਏ ਫ ਉਥ ਤਾਂ ਪੰਦਰਾਂ ਵੀਹ ਮਿੰਟ ਦਾ ਰਸਤਾ ਹੈਗਾ ਏ ਸਾਡੇ ਇੱਥੇ ਜਿਹੜੀ ਹੈਗੀ ਨਾ ਵਾਟਰ ਪਾਰਕ ਹਾਂ। ਪੰਦਰਾਂ ਵੀ ਮਿੰਟ ਦਾ ਰਸਤਾ ਹੈ।
ਹਾਂ ਉੱਥੇ ਚੱਲਾਂਗੇ ਫੇਰ ਵੋਟਰ ਚੱਲਾਂਗੇ ਤਾਂ ਓ ਤੁਹਾਡੀ ਗੁੱਡੀਆ ਦੀ ਵੀ ਓ ਹੋਏਗੀ ਛੁੱਟੀਆਂ
ਹਾਂ ਉਹਦੀ ਵੀ ਛੁੱਟੀਆਂ ਬਹੁ ਵੀ ਮਗਰ ਪਈ ਹੋਈ ਐ ਮੰਮਾ ਕਿੱਥੇ ਲੈ ਕੇ ਜਾਓ ਕਿੱਥੇ ਲੈ ਕੇ ਕੇ ਜਾਓ ਅਸੀਂ ਘਰ ਹੀ ਬੈਠੇ ਹੋਏ ਆ ਤੇ ਹੂੰ ਮੈਂ ਕਿਹਾ ਚਲੋ ਕੋਈ ਨੀ ਆਹ ਫੇਰ ਅਸੀਂ ਚੱਲਾਂਗੇ ਮੈਂ ਕਿਹਾ ਮੈਂ ਉਹਨੂੰ ਵੀ ਕਹਿ ਰਹੀ ਆ ਵੀ ਵਾਟਰ ਪਾਰਕ ਹੋ ਲਿਆਵਾਂਗੇ ਤੇ ਉਹਨੂੰ ਵੀ ਬੜਾ ਸ਼ੌਕ ਹੈ ਗਾ ਇਹ ਅਸੀਂ ਘਰ ਨਾ ਉਹ ਲਿਆਂਦਾ ਹੈ। ਸਕੂਲ ਜੇਆ ਲਿਆਂਦਾ ਹੈ। ਤੇ, ਉਹਦੇ ਵਿੱਚ ਪਾਣੀ ਭਰ ਦੇਈਦਾ ਤੇ ਕਹਿੰਦੀ ਹੈ ਰੋਜ਼ ਨਾਨਣਾ ਹੈ। ਉਹਦੇ ਵਿੱਚ ਹੁਣ ਰੋਜ਼ ਬੱਚੇ ਹੁਣ ਛੋਟਾ ਹੈ। ਤੇ ਉਹ ਫੇਰ ਹੁੰਦਾ ਕੀ ਕੋਲਡ ਵਗੈਰਾ ਹੋ ਦਏ। ਤੇ ਮੈਂ ਤੇ ਹਫਤੇ ਵਿੱਚ ਇੱਕ ਦਿਨ ਕਹਨੀ ਆ ਮੈਂ ਕਹਨੀ ਦੀ ਸੰਡੇ -ਸੰਡੇ ਨਹਾ ਲੈ ਇਹਦੇ ਵਿੱਚ ਤੇ ਫਿਰ ਕਹਿੰਦੀ ਬਿੱਗ ਵਾਲੇ ਉੱਥੇ ਬਿੱਗ ਉਹ ਵਾਲੇ ਪੂਲ ਵਿਚ ਕਬ ਜਾਏ। ਹਾਂ, ਮੈਂ ਕਿਹਾ -ਜਾਵਾਂਗੇ, ਜਾਵਾਂਗੇ।
ਹਾਂ, ਆਵਾਂਗੀ ਨਾ ਫੇਰ ਮੈਂ ਫੇਰ ਇਕੱਠੇ ਚੱਲਾਂਗੇ।
ਹਾਂ, ਉੱਧਰ ਤੁਹਾਡੇ ਨਾਨਕੇ ਪਾਸੇ ਵੀ ਹੋ ਜਾਣਗੇ ਸਾਰੇ। ਤੇ ਜਿਆਦਾ ਸਾਰੇ ਜਾਣੇ ਹੋਣ ਨਾ ਮਜ਼ਾ ਵੀ ਆਂਦਾ ਏ।
ਹਾਂ, ਜ਼ਿਆਦਾ ਜ-ਕੱਲੇ-ਕੱਲੇ ਹਾਂ, ਕੱਲੇ-ਕੱਲੇ ਤੋਂ ਅੰਦਰ ਜਾ ਕੇ, ਚੁੱਪ ਚਾਪ ਤੇ ਕਰਕੇ ਆ ਜਾਓ, ਫਿਰ ਐਵੇਂ ਦੀ ਜਗ੍ਹਾ ਤੇ ਜਾਏ ਨਾ ਤੇ ਚ ਹੋਣੇ ਚਾਹੀਦੇ ਆ। ਪੂਰਾ ਗਰੁੱਪ ਹੋਣਾ ਚਾਹੀਦਾ ਹੈ। ਨਾਲੇ ਏਵੀ ਨੀ ਹ ਹੱਸੀ- ਮਜ਼ਾਕ ਹੁੰਦਾ ਹੈ, ਫੇਿਰ ਜ ਮਜ਼ਾ ਤਾਂ ਹੀ ਆਉਂਦਾ ਹੈ, ਨਾਲੇ ਅਸੀਂ ਕੁਛ ਉੱਥੇ ਬਣਾ ਕੇ ਵੀ ਲੈ ਕੇ ਜਾਵਾਂਗੇ। ਭੁੱਖ ਲੱਗੇਗੀ ਤੇ ਕੁਛ ਖਾ ਪੀ ਲਾਗੇਂ।
ਹਾਂ, ਉਦਰ ਕੋਲ ਹੈਗੀ ਹੈ, ਇੱਕ ਪਾਰਕ ਵੀ ਹੈਗੀ ਹੈ।
ਅੱਛਾ, ਪਾਰਕ ਵੀ ਹੈਗੀ ਆ, ਬਸ ਉੱਥੇ ਚੱਲਾਂਗੇ।
ਆਹੋ ਬਸ ਨਹਾ ਕੇ, ਕਿਉਂਕਿ ਬਾਦ ਚ ਹੁੰ-ਹੁੰ-ਹੁੰ ਭੁੱਖ ਲੱਗ ਜਾਂਦੀ ਆ। ਹਾਂ। ਨਹਾ ਕੇ ਤੇ ਉਝ ਹੀ
ਹਾਂ, ਨਹਾ ਕਿਤੇ ਹੁਣ ਜ ਸਹੀ ਗੱਲ ਹੇ। ਨਾਲ ਕਿਤੇ ਹੁਣ ਜ ਹੀ ਭੁੱਖ ਲੱਗ ਜਾਂਦੀ ਹੈ, ਨਾਲੇ ਫੇਰ ਉੱਥੇ ਜਾ ਕੇ ਕਿ ਨਾਵਾਂਗੇ ਜ ਸਾਰੇ ਮਜ਼ੇ ਕਰਾਂਗੇ, ਮਸਤੀ ਕਰਾਂਗੇ, ਉਹ ਫੇਰ ਹੋਰ ਭੁੱਖ ਲੱਗਦੀ ਹੈ।
ਹਾਂ ਉਹ ਤੇ ਹੈ ਹੀ ਹੇ, ਜੋ ਇੰਨੀਆਂ ਦਿਲ ਸਮਾਈਲਾ ਹੁੰਦੀਆਂ ਨੇ ਅ ਕਿਉਕਿ ਬੜੀ ਵੱਡੀ ਬਾਹਰ ਬਨੀ ਜਾਂ ਤੁਰ- ਤੁਰ ਕੇ ਬੰਦਾ ਕਹਿੰਦਾ, ਉੱਥੇ ਸਲਾਈਡ ਇੱਕ ਬਨੀ ਹੋਈ ਆ। ਉੱਥੇ ਬਣੀ ਆ ਸਲਈਡ।
ਆਹ
ਹਾਂ।
ਮੈਂ ਕਦੀ ਗਈ ਨੀ ਵੈਸੇ ਉੱਥੇ ਵੋਟਰ ਪਾਰਕ। ਹੁਣ ਆਵਾਂਗੇ ਤੇ ਫੇਰ ਅਸੀਂ ਇਕੱਠੇ ਚੱਲਾਂਗੇ।
ਅੱਛਾ-ਅੱਛਾ ਹਾਂ ਕੋਈ ਨੀ ਚਲਾਂਗੇ।
ਜਾਏਗੀ ਨਾਲੇ ਉਹ-ਉਹ ਵੀ ਵੱਡੇ ਬਿੱਗ ਪੁਲ ਦੀ ਚਲੇ ਜਾਏਗੀ।
ਆਹ, ਉਹ ਵੀ ਜਿਹੜਾ ਸ਼ੌਕ ਹੈਗਾ ਵਾ
ਅ ਅ ਉਹ ਪੂਰਾ ਹੋ ਜਾਏਗਾ। ਹਾਂ ਅਸੀਂ ਵੀ ਜਦੋਂ ਛੋਟੇ ਸੀ ਨਾ ਸਾਡੇ ਤੇ ਮੰਮਾ ਨੇ ਵੀ ਲਿਆ ਕੇ ਦਿੱਤਾ ਹੋਇਆ ਸੀ ਐਵੇਂ ਦਾ ਪੂਲ
ਅੱਛਾ।
ਜਿਵੇਂ ਅਸੀਂ ਤਾਂ ਘਰ ਸਾ ਕਜ਼ਨਸ ਹੁੰਨੇ ਆ ਤੇ ਅਸੀਂ ਸਾਰੇ ਉਹ ਪੂਲ ਪ-ਸਾਡਾ ਵੀ ਕਾਫੀ ਵੱਡਾ ਪੂਲ ਸੀ।
ਹਾਂ, ਇਹ ਟੈਂਟ ਹਾਊਸ ਵੀ ਲਿਆ ਕੇ ਦਿੱਤਾ ਹੈ ਉਹ ਟੈਂਟ ਹਾਊਸ ਗ ਕੇ ਬਹਿ ਜਾਂਦੀ ਹੈ ਫੇਰ ਉਹ ਕਹਿੰਦੀ ਮੰਮਾ ਨਹੀਂ ਹਜੇ ਓ ਛੋਟਾ ਛੋਟਾ ਜਾ ਟੈਂਟ ਹਾਊਸ ਉਹਦੇ ਚ ਹਾਂ।
ਉਹ ਤਾਂ ਹੁੰਦਾ ਅਸੀਂ ਵੀ ਬਚਪਨ ਵਿੱਚ ਮੰਮਾ ਨੇ ਸਾਨੂੰ ਵੀ ਲਾ ਕੇ ਦਿੱਤਾ ਦਾ ਸੀ ਤੇ ਅਸੀਂ ਵੀ ਹਰ ਸੰਡੇ ਦੇ ਸੰਡੇ ਐ ਲਗ ਆ ਕੇ ਤਿੰਨ ਘੰਟੇ ਐਵੇਂ ਉਹਦੇ ਅੰਦਰ ਬੈਠੇ ਰਹਿਣਾ ਬੈਠੇ ਰਹਿਣਾ ਪਾਣੀ ਚ। ਨਾਲੇ ਫੇਰ ਉਹ ਜਿਵੇਂ ਸਮਰ ਸੀਬਲ ਦਾ ਪੂਰਾ ਭਾਕ ਵਾਲਾ ਪਾਣੀ ਹਾਂ ਫਿਰ ਉੱਥੇ ਬਹਿ ਕੇ ਲੱਗਦਾ ਕਿ ਇਹ ਪੂਰਾ ਮਜ਼ੇ ਲਾਉਣ ਫਿਰ
ਹਾਂ, ਕੁਛ ਬਣਾ ਕੇ ਦੋ ਕਹਿੰਦੀ ਹੈ ਮੰਮਾ ਨੂਡਲਸ ਬਣਾ ਦੋ ਕੁਛ ਚੀਜ਼ੀ ਬਣਾ ਦੋ ਜੂਸ
ਜੂਸ ਦੇ ਹਮ ਹੁੰਦਾ ਆ ਤੇ ਸ ਬੱਚੇ ਐਵੇਂ ਹੁੰਦੇ ਨੇ
ਹਾਂ
ਉਹਨਾਂ ਨੇ ਐਹੀ ਕਰਨਾ ਉਹ ਵੀ ਆਪਣਾ ਟਾਈਮ ਪਾਸ ਕਿਵੇਂ ਕਰਨ
ਹੋਰ ਵੀ ਮੈਂ ਕਹਿੰਦੀ ਉਹ ਪਰਸੋਂ ਬੈਠੀ ਸੀੂਲੀ ਚ ਕਹਿੰਦੀ ਮੰਮਾ ਆਈਸ ਕਰ੍ਰੀਮ ਦੇ ਦਿੰ ਮ ਤੂੰ ਪਾਣੀ ਚ ਬੈਠੇ ਹੋ ਆਈਸ ਕਰ੍ਰੀਮ ਖਾ ਮੈਂ ਚੰਗਾ ਤਰ੍ਹਾਂ
ਹਾਂ ਹਾਂ ਹਾਂ ਆਈਸ ਕਰ੍ਰੀਮ ਤੇ ਨੀ ਕੁ ਦੇਣੀ ਚਾਹੀਦੀ ਆਈਸਕ੍ਰੀਮ ਵੈਸੇ ਵੀ ਇਨੀ ਨੀ ਖਾਣੀ ਚਾਹੀਦੀ
ਹਾਂ ਪਰ ਇਹਨੂੰ ਕਦੀ ਕਦੀ ਦਗ ਦਾਦੂ ਲਿਆ ਦਿੰਦੇ ਨੇ ਕਦੀ ਪਾਪਾ ਲਿਆ ਦਿੰਦੇ ਨੇ ਤੇ ਕਦੀ ਮੇਰੇ ਕੋਲੋਂ ਇਹਦੀ ਤੇ ਪਤਾ ਨੀ ਦਿਨ ਦੀਆਂ ਦੋ ਤੇ ਹੋ ਹੀ ਜਾਂਦੀਆਂ ਨੇ ਆਈਸਕ੍ਰੀਮਾਂ
ਹਾਂ ਨਹੀਂ ਦਿਨੇ ਚ ਇੱਕ ਦੇ ਦੋ ਹਾਂ ਆਈਸਕ੍ਰੀਮ ਇੰਨੀ ਨਹੀਂੀ ਖਾਣੀਹੀ ਚਾਹੀਦੀ ਦਿਨੀ ਚ ਇੱਕ ਇੱਕ ਤਾਂ ਵੈਸੇ ਤਾਂ ਰੋਜ਼ ਵੀ ਖਾਣੀ ਗਲਤ
ਹਾਂ
ਚੱਲ ਹਾਂ ਹੁਣ ਬੱਚਾ ਤੇ ਵੈਸੇ ਇੱਕ ਕੀ ਦੇ ਦੋ ਤੇ ਉਹ ਚੱਲ ਜਾਂਦਾ ਹ ਦੋ ਦੋ ਤਿੰਨ ਤਿੰਨ ਤੇ ਨੁਕਸਾਨ ਤਾਂ ਨੀ ਦਾਈਦੀ
ਤੁਹਾਡੀ ਮਾਸੀ ਵੀ ਆ ਰਹੀ ਹੈ।
ਮੇਰੀ ਮਾਸੀ ਹਾਂ ਕਿਉਂਕਿ ਕੈ ਤਾਂ ਰਹੇ ਸੀ ਹੁਣ ਦੇਖੋ ਅੱਗੋਂ ਉਹਨਾਂ ਨੇ ਉਹਨਾਂ ਦੇ ਬੱਚੇ ਆਣਗੇ। ਪਤਾ ਨੀ ਹੁਣ ਉਹਨਾਂ ਦੀ ਵੀ ਛੁੱਟੀਆਂ ਤੇ ਹੈ ਹੀ ਨੇ, ਫਿਰ ਅੱਗੇ। ਅੱਗੇ ਉਹਨਾਂ ਦੀ ਪੜ੍ਹਾਈਆਂ ਵੀ ਨੀ ਹੋ ਸਕਦੀ, ਟਿਊਸ਼ਨ ਹੁਣ ਤਾਂ ਨਹੀਂ ਹੁਣ ਵਿੱਚ ਜੂਨ, ਤੇ ਟਿਊਸ਼ਨ ਵਾਲੇ ਵੀ ਇੱਕ ਇੱਕ ਘੰਟੇ ਦੀ ਟਿਊਸ਼ਨ ਕਰ ਛੁੱਟੀਆਂ ਕਰਦੇ ਨੇ,
ਹਾਂ ਉਹਨਾਂ ਨੇ ਵੀ ਫੇਰ ਜਾਣਾ ਹੁੰਦਾ। ਜੇ,
ਹਾਂ ਬਸ ਉਹੀ ਨਾ ਦੇਖੋ ਹੁਣ ਆਣ ਵੀ ਨਹੀਂ ਆਣਗੇ। ਅਸੀਂ ਆਵਾਂਗੇ ਹੁਣ ਫਿਰ ਚੱਲਾਂਗੇ ਮਜ਼ੇ ਕਰਾਂਗੇ। ਹਾਂ ਸੱਚੀ। ਚੱਲਾਂਗੇ ਤੁਸੀਂ ਨੀ ਗਏ ਅ ਤੁਸੀਂ ਨੀ ਗਏ ਆਪਣੀ ਬੇਟੀ ਨੂੰ ਨਾਨੀ ਘਰ ਲੈ ਕੇ?
ਬਸ ਅਸੀਂ ਜਾਣਾ ਏ ਬਣਾ ਰਹੇ ਹਾਂ ਅਸੀਂ ਕਿਹਾ ਥੋੜੇ ਦਿਨ ਰੁਕ ਕੇ ਜਾਂਣੇ ਹਾਂ ਉਹਦੀ ਭੂਆ ਨੇ ਆਣਾ ਹੈ ਨਾ। ਕਿਹਾ ਪਹਿਲੇ ਭੂਆ ਹੋ ਜਾਵੇ ਫੇਰ ਅਸੀਂ ਜਾਵਾਂਗੇ।
ਅੱਛਾ
ਹਾਂ, ਹਾਂ ਫੇਰ ਅਸੀ ਜਾਈਏ ਫਿਰ ਉਹ ਆ ਜਾਣ। ਚ ਫਿਰ ਸਾਨੂੰ ਵਾਪਸ ਆਣਾ ਪਏਗਾ।
ਹਾਂ ਫੇਰ ਵਾਪਿਸ ਆਣਾ
ਫੇਰ ਹਾਂ ਕਿਸੇ ਦਿਨ ਅਸੀਂ ਸ਼ੋਪਿੰਗ ਦਾ ਵੀ ਬਣਾਲਾਂਗੇ।
ਹਾਂ-ਹਾਂ ਸ਼ਾਪਿੰਗ ਵੀ ਬਣਾ ਲਾਂਗੇ ਕਿਸੀ ਦਿਨ। ਸ਼ੋਪਿੰਗ ਕਰਨ ਜਾਵਾਂਗੀ ਕਿਸੇ ਦਿਨ ਉੱਥੇ ਤੇ ਨਵੇਂ ਮੋਲ ਵੀ ਖੁੱਲੇ ਨੇ
ਹਾਂ-ਹਾਂ ਹਾਂ ਨਵਾ ਸਟੋਕ ਵੀ ਆਇਆ ਹੈ। ਹੁਣ ਤੇ ਜੂਨ ਵਿੱਚ ਨਾ ਸੇਲ ਵੀ ਲੱਗ ਜਾਣੀ ਹੈ ਇੱਕ-ਦੋ ਜਗ੍ਹਾ ਤੇ ਨਾ ਮੈਂ ਵੇਖਿਆ ਹੈ। ਤੇ ਉਥੇ ਡਿਸਕਾਊਂਟ ਮਿਲਣਾ ਬਾਏ ਵਨ ਐਂਡ ਇੱਕ ਅਗਰ ਅਸੀਂ ਲੈ ਰਹੇ ਆ ਨਾ ਕੁਛ ਵੀ ਤੇ ਉਹਦੇ ਨਾਲ ਸੇਮ ਰੇਟ ਦਾ ਇੱਕ ਮਤਲਬ ਕਿ ਫ੍ਰਰੀ ਮਿਲੇਗਾ।
ਹਾਂ-ਹਾਂ-ਹਾਂ-ਹਾਂ-ਹਾਂ। ਐਵੇਂ ਦੇ ਔਫਰ ਚੱਲਦੇ ਨੇ ਚੱਲਾਂਗੇ ਐ ਵਥ ਨਾ ਮਤਲਬ ਉਹ ਤੇ ਨੀ ਮੈਂ ਕਹਿੰਦੀ ਕਿ ਤੂੰ ਸੂਟ ਸਾਟ ਮਿਲਦੇ ਨੇ ਪਰ ਇੱਥੇ ਟੀ ਸ਼ਰਟਸ ਅ ਕੈਪਰੀ ਮਿੱਡੀਆਂ ਕੋਰ ਸੈਟ ਐਵੇਂ ਦੀ ਚੀਜ਼ਾਂ ਬੜੀ ਅੱਛੀ ਮਿਲ ਜਾਂਦੀ ਹੈ
ਹਾਂ ਹਾਂ ਮੈਂ ਗਈ ਸੀ ਲੈਣ ਮੈਂ ਆਈ ਆ ਪਰਸੋ ਸੰਡੇ ਨੂੰ ਨਾ ਤੇ ਫੇਰ ਉਹ ਮੈਨੂੰ ਪਤਾ ਲੱਗਿਆ ਵੀ ਡਿਸਕਾਉਂਟ ਲੱਗਣਾ ਤੇ ਫਿਰ
ਤੁਹਾਡਾ ਪਿਓ ਵੀ ਟੋਪ ਜੋ ਤੁਸੀਂ ਟੋਪ ਪਾਇਆ ਸੀ ਉਦੋਂ ਆਪਣੀ ਬੇਟੀ ਦੇ ਬਰਥਡੇ ਤੇ ਪਾਇਆ ਸੀ ਉਹ ਤੁਹਾਡਾ ਟੋਪ ਤੇ ਬੜਾ ਹੀ ਪਿਆਰਾ ਸੀ ਮੈਂ ਤੁਹਾਡੀ ਫੋਟੋਜ਼ ਦੇਖੀ ਸੀ ਬੜਾ ਪਿਆਰਾ ਟੋਪ ਤੁਹਾਡਾ
ਅੱਛਾ ਅੱਛਾ, ਅੱਛਾ ਉਹ ਤੇ ਕਿਸੇ ਸ਼ੋਪ ਤੋਂ ਮੈਂ ਲਿੱਤਾ ਸੀ ਉਹ ਮੋਲ ਚੋ ਨੀ ਲੈ ਕੇ ਆਈ ਨਾ ਤੇ ਹਾਂ।
ਮੈਨੂੰ ਜਦੋਂ ਮੈਂ ਆਵਾਂਗੀ ਮੈਨੂੰ ਦੱਸਣਾ ਕਿਹੜੀ ਸ਼ੋਪ ਤੋਂ ਲਿੱਤਾ ਸੀ ਬੜਾ ਹੀ ਪਿਆਰਾ ਟੋਪ ਸੀ ਉਹ ਇੱਕ ਯੂਨੀਕ ਟੋਪ ਲੱਗ ਰਿਹਾ ਸੀ ਉਹ
ਅੱਛਾ-ਅੱਛਾ-ਅੱਛਾ ਕੋਈ ਨੀ ਮੈਂ ਤੁਹਾਨੂੰ ਵੀ ਲੈ ਜਾਵਾਂਗੀ ਉਹ ਬੜੀ ਸ਼ ਕੋਲੈਕਸ਼ਨ ਹੈਗੀ ਆ ਉਹਦੇ ਕੋਲ ਅ ਬੜੀ ਵਰਾਇਟੀਜ਼ ਵੀ ਹੈ। ਔਰ ਸ਼ੋਪ ਵੀ ਅੱਛੀ ਹੈਗੀ ਹੈ।
ਹਾਂ ਤੁਹਾਡੇ ਓਲਮੋਸਟ ਮਿੱਡੀਆਂ ਟੋਪ ਨਾ ਸੋਹਣੇ ਹੁੰਦੇ ਨੇ।
ਅੱਛਾ- ਅੱਛਾ। ਹਾਂ ਇੱਥੇ ਸਮ ਇੱਥੇ ਮਿਲਦਾ ਹੀ ਵਧਆ। ਆਈਏ ਸਮਾਨ
ਹਾਂ ਉਹ ਫੇਰ ਉਹ ਹ ਤੁਹਾਡੇ ਸ਼ਹਿਰੀ ਚ ਸਮਗ ਇਥੇ ਨਹੀਂ ਮਿਲਦਾ ਵਧੀਆ ਸਮਾਨ ਮੈਂ ਤਾਂ ਹੀ ਇਥੇ ਆਣੀ ਹਾਂ ਨਾ ਤੇ ਫੇਰ ਮੈਂ ਲੈ ਕੇ ਜਾਂਣੀ ਹਾਂ ਉਧਰੋਂ ਇਧਰੋਂ ਹੀ ਕੱਪੜੇ ਲੈ ਕੇ ਲੈ ਕੇ ਜਾਂਣੀ ਆਾਂ ਮੈਂ
ਹਾਂ। ਹਹ ਕਈ ਆਦੇ ਨੇ ਸਾਡੇ ਰਿਸ਼ਤੇਦਾਰ ਉਹ ਵੀ ਜਿਵੇਂ ਇੱਥੋਂ ਸ਼ੋਪਿ ਜਰੂਰ ਕਰਕੇ ਜਾਂਦੇ ਨੇ
ਹਾਂ ਕਿਉਂਕਿ ਇੱਥੇ ਕੁਆਲਿਟੀ ਅੱਛੀ ਇੱਕ ਤੇ ਇੱਕ ਤੇ ਯੂਨੀਕ ਚੀਜ਼ਾਂ ਆਂਦੀਆਂ ਆਪਣਾ ਕੁਆਲਿਟੀ ਅੱਛੀ ਏ।
ਹਾਂ ਉਹ ਤੇ ਹੈ ਹੀ ਏ।
ਹਮ ਚਲੋ ਮੈਂ ਆਵਾਂਗੀ ਤੇ ਫੇਰ ਮੈਂ ਆਵਾਂਗੀ ਤੇ ਫੇਰ ਚੱਲਾਂਗੇ ਹਨਾ।
ਹਾਂ- ਹਾਂ। ਜ਼ਰੂਰ ਤੁਸੀਂ ਮੈਨੂੰ ਦੱਸ ਦੱਸੋ ਕਿਹੜੀ ਡੇਟ ਨੂੰ ਆ ਰਹੇ ਹੋ? ਹਨਾ ਫੇਿਰ ਉਸ ਹਿਸਾਬ ਨਾਲ ਪਲਨਿੰਗ ਕਰ ਲਾਂਗੇ ਚਲੋ ਠੀਕ ਹੈ, ਫ ਹਨਾ ਓਕੇ ਸਤ ਸ੍ਰੀ ਅਕਾਲ।